ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਐ?
ਹਾਂਜੀ ਬਸ ਵਧੀਆ ਤੁਸੀਂ ਸੁਣਾਓ ਜੀ।
ਬਸ ਹੋਰ ਕੀ ਕਰਦੇ ਸੀ?
ਅਹ ਬਸ ਕਰਦੀ ਸੀ ਕੰਮ ਸੀ ਤੁਹਾਡੇ ਨਾਲ ਫੀ ਹੋ ਨਾ ਤੁਸੀਂ?
ਹਾਂਜੀ ਹਾਂਜੀ।
ਜਸਟ ਉਥੇ ਨਾ ਕੀਤਾ। ਹਾਂ ਮੈਂ ਕਹਿ ਰਹੀ ਸੀ ਕਿ ਮੇਰੇ ਨਾ ਬੇਟੇ ਦਾ ਬਰਡੇ ਆਉਣ ਵਾਲਾ
ਹਾਂਜੀ ਹਾਂਜੀ।
ਸੋਚਦੇ ਸੀ ਕੇਕ ਕਿਸ ਟਾਈਪ ਦਾ ਬਣਾਈਏ? ਮੈਂ ਕਿਹਾ ਚਲੋ ਕਿੱਥੋਂ ਲਈਏ ਕੇਕ। ਤੁਸੀਂ ਕਿੱਥੋਂ ਲੈਂਦੇ ਹੋ?
ਕੇਕ ਬਹੁਤ ਵਧੀਆ ਮਤਲਬ ਕਿ ਬ ਕਾਫ਼ੀ ਫਲੇਵਰ ਮਿਲ ਜਾਂਦੇ ਨੇ ਕੇਕ ਦੇ ਵਿੱਚ ਤੇ।
ਅੱਚਲੀ ਪਤਾ ਲਾਸਟ ਟਾਈਮ ਮੈਂ ਕੇਕ ਮੰਗਾਯਾ ਸੀ। ਆਪਣੇ ਬੈਟੇ ਕੋਲੋ ਕਿਉਂਕਿ ਅਸੀਂ ਨਾ ਨਵਾਂ ਸ਼ ਇਦਾ ਹੁਣ ਇੱਧਰ ਦੀ ਮਾਰਕੀਟ ਸਾਨੂੰ ਥੋੜਾ ਜ਼ਿਆਦਾ ਨਹੀਂ ਏ ਭੇਦ ਮਾਰਕੀਟ ਦੇ ਲਿੱਤੀ ਹੈ ਬਟ ਇੰਨਾ ਨੀ ਪਤਾ ਕਿਹੜੀ ਚੀਜ਼ ਤੋਂ ਮਤਲਬ ਕਿਹੜੀ ਦੁਕਾਨ ਤੋਂ ਅੱਛੀ ਚੀਜ਼ ਮਿਲਦੀ ਏ। ਬੇਟਾ ਮੇਰਾ ਕੇਕ ਲਿਆਇਆ ਕੇਕ ਤੋਂ ਬੜਾ ਡੈਕੋਰੇਸ਼ਨ ਬਹੁਤ ਅੱਛੀ ਸੀ ਤੇ ਰੂ ਰ ਜਿੰਨੇ ਕਰੀਮ ਚੈੱਕ ਕੀਤੀ ਉਹ ਵੀ ਫਰੈਸ਼ ਬਟ ਜਿੰਲੀ ਅਸੀਂ ਕੇਕ ਘੱਟ ਕੇ ਖਾਣ ਲੱਗੇ ਨਾ ਉਹਦੇ ਅੰਦਰ ਸਮੈਲ। ਪਹਿਲੇ ਤਾਂ ਥੜੀ ਲੇਸ-ਲੇਸ ਜੀ ਆਈ। ਫੇਰ ਉਹਦੇ ਅੰਦਰ ਸਮੈਲ, ਫਿਰ ਮੈਂ ਕਿਸੇ ਨੂੰ ਨੀ ਖਾ ਦਿੱਤਾ ਬ ਜੇ ਤੁਹਾਨੂੰ ਪਤਾ ਬੱਚਿਆਂ ਦਾ ਮੂਡ ਖ਼ਰਾਬ ਹੋ ਜਾਂਦਾ ਕੇਕ ਦੇ ਨਾਲ ਤੇ ਫ਼ਿਰ ਮੈਂ ਨਹੀਂ ਖਾਣ ਦਿੱ ਬੱਚਿਆਂ ਨੇ ਸਾਰਾ ਕੇਕ ਬਾਹਰ ਗਿਆ ਚਾਰ ਸੌ ਰੁਪਏ ਦਾ ਕੇਕ ਸੀ।
ਤੇ ਫਰ ਤੁਸੀਂ ਉਹਨੂੰ ਸ਼ੋਪ ਤੇ ਵਾਪਿਸ ਜਾਂਦੇ ਨਾ।
ਮੈਂ ਕਿਹਾ ਆਪਣੇ ਬੇਟੇ ਨੂੰ ਪਤਾ ਟਾਈਮ ਹੋ ਗਿਆ ਸੀ, ਬੜਾ ਦਸ ਵੱਜ ਕੇ ਸੀ, ਸ਼ੋਪ ਕਲੋਜ ਹੋ ਗਈ ਸੀ। ਫੇਰ ਵੀ ਮੈਂ ਆਪਣੇ ਬੇਟੇ ਨੂੰ ਕਿਹਾ ਮੈਂ ਕਿਹਾ ਤੁਸੀਂ ਰੱਖ ਦਿੰਨੇ ਆ ਅਸੀਂ ਕਮ ਸੇ ਕਮ ਨਾ ਸਾਨੂੰ ਪੈਸੇ ਦੇਦੇ ਵਾਪਿਸ ਕੰਮਪਲੇਂਨ ਤੇ ਆ ਜਾਏਗੀ ਇਨਸਾਨ ਨੂੰ ਪਤਾ ਤਾਂ ਲੱਗੇਗਾ ਕਿਸ ਤਰ੍ਹਾਂ ਦੀ ਚੀਜ਼ ਦਿੱਤੀ ਏ। ਖਾਣ ਵਾਲੀ ਚੀਜ਼ ਏ, ਪਹਿਲਾਂ ਖਾਲੀਐ ਕੀ ਪਤਾ ਉਹਦੇ 'ਚ ਕੀ ਸੀ ਕੀ ਨਹੀਂ। ਅਗਰ ਕਿਸੇ ਬੱਚੇ ਦੀ ਤਬੀਅਤ ਖਰਾਬ ਹੋ ਜਾਂਦੀ ਨਾ ਪਤਾ ਲੱਗਦਾ ਖਾ ਲੈਂਦੇ, ਬੱਚੇ ਦੀ ਤਬੀਅਤ ਖ਼ਰਾਬ ਹੋ ਜਾਂਦੀ।
ਹੈਨਾ ਤੇ ਕਮ ਸੇ ਕਮ ਕੰਪਲੇਂਨ ਤੇ ਕਰਨੀ ਚਾਹੀਦੀ ਏ, ਮੈਂਨੂੰ ਬੇਟੇ ਤੋਂ ਬੱਚੇ ਤੁਹਾਨੂੰ ਪਤਾ ਅੱਜ ਕੱਲ੍ਹ ਬੱਚੇ ਤੋਂ ਬੱਚਿਆਂ ਦੀ ਤੇ ਇਗੋ ਹਰਟ ਹੋ ਜਾਂਦੀ ਏ ਇੰਨੀ ਗੱਲ ਕੇਦੋ ਤੇ ਤੇ ਥਹੁਤ ਚਲੋ ਅਸੀਂ ਹੋਰ ਕੁਛ ਨੀ, ਮੈਂ ਕਿਆ ਪੈਸੇ ਨੀ ਵਾਪਿਸ ਲੈਣੇ ਕਮ ਸੇ ਕਮ ਅਸੀਂ ਤੁੂੰ ਦੱਸੀਏ ਤੇ ਸਹੀ। ਕੀ ਚੀਜ਼ ਦਿੱਤੀ ਏ ਇਨੇ ਬਟ ਮੰਨਿਆ ਇ ਨਿ ਬੇਟਾ।
ਅੱਜ ਕੱਲ ਤੇ ਲਾਈਵ ਕੇਕ ਵੀ ਬਣਾ ਦਿੰਦੇ ਨੇ। ਤੁਸੀਂ ਹੈਂਡ ਟੂ ਹੈਂਡ ਬਣਵਾ ਕੇ ਵੀ ਲਿਆ ਸਕਦੇ ਹੋ।
ਨਹੀਂ, ਇੱਥੇ ਨੀ ਏ ਐ ਸਿਸਟਮ। ਕਿਉਂਕਿ ਏਨਾ ਸ਼ਹਿਰ 'ਚ ਅਸੀਂ ਸ਼ਹਿਰ 'ਚ ਥੋੜਾ ਦੂਰ ਪਾਸੇ ਆ ਨਾ ਸ਼ਹਿਰ ਸਾਈਡ ਤਾਂ ਹੈ ਹੀ ਏ। ਇੱਥੇ ਥੋੜਾ ਸਾਡੇ ਆਲੀ ਸਾਈਡ ਨਾ ਥੋੜਾ ਨਹੀਂ ਮਿਲਦਾ ਬੈਕਰੀ ਵਗੈਰਾ ਨੀ, । ਫਰੈਸ਼ਰ ਨਹੀਂ ਜੀ, ਨਹੀਂ ਜੀ, ਫਰੈਸ਼ ਆ ਪਤਾ। ਕੌਣ ਆਏਗਾ ਵਾਪਿਸ ਕਰਨ ਕੌਣ ਨਹੀਂ, ਔਈ ਜਾਯੇਗਾ ਵਾਪਿਸ ਕਰਨ।
ਨਹੀਂ ਅੱਜ ਕੱਲ੍ਹ ਇਹਨੂੰ ਮਤਲਬ ਜਿਹੜੀ ਉਹ ਉੱਪਰ ਕਰੀਮ ਪਾਂਦੇ ਨੇ ਨਾ ਉਹ ਤੇ ਬਹੁਤ ਖ਼ਰਾਬ ਨ ਅਸੀਂ ਤੇ ਅਸੀਂ ਤੇ ਹੁਣ ਕੀ ਕਰਦੇ ਆ, ਅਸੀਂ ਤੇ ਆਪਣੇ ਸਾਡੇ ਇੱਥੇ ਇਸ ਤਰ੍ਹਾਂ ਦਾ ਸਿਸਟਮ ਏ ਕਿ ਲੋਕੀ ਆਪਣੇ ਘਰਾਂ 'ਚ ਈ ਬਣਾਣ ਲੱਗ ਗਏ ਨੇ।
ਹਾਂ, ਉਹ ਸਬ ਨਾਲ ਬੈ ਬਟ ਬੜਾ ਟਾਇ-ਟਾਇਮ, ਬਹੁਤ ਟਾਈਮ ਲੱਗਦਾ ਬੜੀਆਂ ਚੀਜ਼ਾਂ ਬੋਤ ਟਾਇਮ
ਮਤਲਬ ਏ, ਉਹਨਾਂ ਨੇ ਬਣਾਉਣਾ ਏ ਭੇਜ ਵੀ ਦਿੰਦੇ ਨੇ ਉ ਅੱਛੀ ਚੀਜ਼ ਪਰ ਮਿਲ ਜਾਂਦੀ ਏ।
ਕਿਸੇ ਵੱਲ ਤੇ ਮੇਰਾ ਮਨ ਕਰਦਾ ਕੀ ਰੈਸਿਪੀ ਦੇਖਕੇ ਨਾ ਆਪਣੇ ਆਪ ਬਣਾਵਾ ਮੈਂ। ਇੱਕ ਵਾਰੀ ਟ੍ਰਾਈ ਵੀ ਕੀਤਾ ਸੀ ਮੈਂ ਬਟ ਫੇਿਰ ਵੀ ਉਹ ਚੀਜ਼ ਨਹੀਂ ਬਣਦੀ ਨਾ। ਜਿਹੜੀ ਮਾਰਕੀਟ ਵਾਲੀ ਚੀਜ਼ ਜਿਹੜਾ ਬੱਚੇ ਨੂੰ ਬਰਡੇ ਤੇ ਚਾਹੀਦਾ ਹੈ, ਉਹ ਚੀਜ਼ ਨਹੀਂ ਮੰਗ ਸਕਦੀ ਨਾ।
ਔ ਅੱਜ ਕੱਲ ਦੇਖੋ ਨਾ ਬੱਚਿਆਂ ਨੂੰ ਹੁੰਦਾ ਐ ਅ, ਮੈਂ ਮੁੰਡਾ ਵਾਂ ਤੇ ਮੈਨੂੰ ਬਲਯੂ ਕਲਰ ਦਾ ਚਾਹੀਦਾ।
ਹਾਂ, ਪਤਾ ਕੀ ਅੱਜ ਕੱਲ ਪਹਿਲੇ ਟਾਈਮ ਕੀ ਪਹਿਲੇ ਟਾਈਮ ਕੇਕ ਹੁੰਦੇ ਸੀ ਕੋਈ ਬਡੇ ਪਹਿਲੇ ਟਾਈਮ ਘਰ ਦੀ ਰੈਸਪੀ ਚੱਲਦੀਆਂ ਹੁੰਦੀ ਸੀ ਹੁਣ ਤੇ ਫੈਸ਼ ਖ਼ਤਮ ਹੋ ਗਿਆ ਕੇਕ ਤੇ ਫੈਸ਼ਨ ਹੋ ਗਿਆ ਇਹਦੇ ਬਗੈਰ ਕੋਈ ਕੋਈ ਇਵੈਂਟ ਹੀ ਨੀ ਹੁੰਦਾ। ਵੱਡੇ ਲੈਲੋ, ਕੁਛ ਲੈਲੋ, ਕੁੱਝ ਵੀ ਲੈਲੋ ਹਰ ਟਾਈਮ ਤੇ ਕੀ ਸ ਸ ਤੋਂ ਪਹਿਲੇ ਕੀ ਕੋਈ ਵੀ ਸੈਲੀਬ੍ਰੇਸ਼ਨ ਕਰਨਾ ਕੇਕ ਵਗੈਰਾ ਪੂਰਾ।
ਝੋਨੇ ਤੇ ਪਹਿਲੇ ਨੀ ਹਨੇ ਥੋੜੇ ਟਾਈਮ ਤੋਂ ਕੀ ਚੱਲ ਰਿਹਾ ਸੀ। ਬੱਚੇ ਕੇਕ ਰਾਤੀ ਬਾਰਾਂ ਵਜੇ ਕੱਟਣ ਲੱਗ ਗਏ।
ਹਾਂ ਕੇਕ ਸੁੱਟਣ ਲੱਗ ਗਏ ਮੂੰਹ ਤੇ ਹਾਂ ਵੇਸਟੇਜ ਦੇਖੋ। ਕਿੰਨੀ ਹੈ ਚੀਜ਼ ਦੀ ਔਰ। ਫਿਰ ਇਹਦੇ ਨਾਲ ਕਿੰਨੇ ਵਾਰੀ ਇੰਸੀਡੈਂਟਸ ਵੀ ਹੋਏ ਕਿਉਂਕਿ ਜਿਹੜੇ ਕਿ ਟ੍ਰਿਪਲ ਡਬਲ ਟ੍ਰਿਪਲ। ਲਵਾਉਂਦੇ ਨੇ। ਉਹਦੇ ਚ ਕੀ ਅੱਜ ਕੱਲ੍ਹ ਟੂਥਪਿਕ ਡਾਲ ਦੇਨੇ।
ਹਮ।
ਤੇ ਉਹ ਟੂਥਪਿਕ ਬੱਚਿਆਂ ਨੂੰ ਪਤਾ ਨੀ ਹੁੰਦਾ। ਤੇ ਉਹ ਟੂਥਪਿਕ ਏਸੀ ਡਾਲੀ ਦੋ ਤਿੰਨ ਬੱਚਿਆਂ ਨਾਲ ਇੰਸੀਡੈਂਸ ਹੋ ਚੁੱਕੇ ਨੇ ਆ। ਇੱਕ ਬੱਚੇ ਤੇ ਪੂਰੀ ਆਈਜ਼ ਹੀ ਤੇ ਅੰਦਰ ਹੀ ਚੱਲਿਆ ਗਿਆ। ਤੋ ਬੱਚੇ ਦਾ ਬੱਚਾ ਤਾਂ ਬਲਾਈੰਡ ਹੋ ਗਿਆ ਨਾ।
ਹੂੰ।
ਪਰ ਇਹ ਚੀਜ਼। ਕੀ ਏ ਤੇ ਸ਼ੋਪ ਵਾਲੇ ਨੂੰ ਵੀ ਥੋੜਾ ਕੇਅਰ ਕਰਨਾ ਚਾਹੀਦਾ ਏ ਕਿ ਤੁਸੀਂ ਇਹੋ ਜਿਹਾ ਕੁਛ ਲਗਾਇਆ ਅੰਦਰ। ਤੇ ਇਨਫੋਮ ਕਰਨਾ ਜਰੂਰੀ ਚਾਹੀਦਾ ਹੈ ਕਿ ਵੀ ਇਹ ਚੀਜ਼ ਹੇਗੀ ਐਦੇ ਅੰਦਰ।
ਨਹੀਂ ਸਾਡੇ ਇੱਥੇ ਤਾਂ ਖੈਰ ਉਹਨੇ ਇਸ ਚੀਜ਼ ਨੂੰ ਬੈਨ ਲਗਾ ਦਿੱਤਾ ਵੇ।
ਬਹੁਤ ਗ਼ਲਤ ਚੱਲ ਕਲਚਰ ਕੀਤਾ ਬੱਚਿਆਂ ਨੇ ਪੂਰਾ ਪੂਰਾ ਕੇਕ ਲਿਆ ਕੇ ਮੂੰਹ ਤੇ ਮਾਰ ਦੇਂਦੇ ਨੇ ਖਾਣ ਵਾਲੀ ਚੀਜ਼। ਦੀ ਵੀ ਵੇਸਟੇਜ ਕਿਸੀ ਗਰੀਬ ਨੂੰ ਨ ਦੇਨਾ। ਤੁਸੀਂ ਕਿਸੇ ਗਰੀਬ ਨੂੰ ਦੇ ਦੋ ਹੈਨਾ। ਕਿਸੇ ਦੇ ਕਿਸੇ ਦੇ ਮੂੰਹ ਜਾਏ ਹੈਨਾ। ਏ ਤੇ ਬਹੁਤ ਗੰਦਾ ਕਲਚਰ ਹੋ ਗਿਆ। ਪਤਾ ਕੀ ਏ ਬੱਚੇ ਅੱਜ ਕੱਲ ਦੇਖਦੇ ਨੇ ਮੂਵੀਜ਼ ਵਗੈਰਾ ਸ਼ੋਰਟ ਮੂਵੀਜ਼ ਵਗੈਰਾ। ਜੋ ਦੇਖਦੇ ਨੇ ਜਿਸ ਤਰ੍ਹਾਂ ਦਾ ਕਲਚਰ ਹੁੰਦਾ ਹੈ ਬਸ ਉਹ ਟਰੈਂਡ ਹੀ ਚੱਲਦਾ। ਪੈਂਦਾ ਉਸ ਚੀਜ਼ ਦਾ ਮੈਂ ਕਹਿ ਰਹੀ ਮੈਂ ਕੇ ਬੇਟਾ ਰਹਿਣ ਦਿੱਤਾ ਕੇਕ ਹਮ ਘਰ ਬਣਾ ਲੇਂਗੇ ਹਾਂ ਘਰ ਬਣਾਓਗੇ ਆਪ ਕੇਕ ਹਾਂ। ਕੇਕ ਕੇ ਬਿਨਾਂ ਕੋਈ ਬਰਥਡੇ ਹੋਤਾ ਹੈ ਕੇਕ ਕੇ ਬਿਨਾਂ ਕੋਈ ਬਰਥਡੇ ਹੋਦਾ ਹੈ। ਹਾਂਜੀ ਐ ਕੈਸੀ ਮਨਥਾ। ਨੈਕਸਟ ਮੰਥ ਮੇਰੇ ਬੱਚੇ ਦਾ ਬਡੇ ਆ ਰਿਹਾ ਮੈਂ ਸੋਚ ਰਹੀ ਮੈਂ ਤਾਂ ਕੁਛ। ਬੱਚੇਯਾ ਵਾਸਤੇ ਥੋੜਾ ਕੀਤਾ ਦੇਖ।
ਪਰ ਤੁਸੀਂ ਬੱਚੇ ਨੂੰ ਦੱਸੋ ਨਾ ਨਾ ਤੁਸੀਂ ਬੱਚੇ ਨੂੰ ਦੱਸੋ ਨਾ। ਤੁਸੀਂ ਆਪ ਪਹਿਲੇ ਕਿਧਰੇ ਮਤਲਬ ਕੀ ਪਤਾ ਕਰੋ ਕਿ ਕੋਈ ਪਰਸਨਲ ਘਰ ਬਣਾਉਂਦਾ ਵੇ। ਉਹ ਬਣਾਉਣਗੇ ਨਾ ਤੇ ਅੱਛਾ ਬਣਾਉਣਗੇ ਤੇ ਸਾਨੂੰ ਕੀ ਲਾਈਫ ਚ ਵੇਖਣ ਨੂੰ ਮਿਲਲੇਗਾ ਉਹ ਸਾਡੇ। ਸਾਹਮਣੇ ਉਹਨੂੰ ਆਪਣੇ ਆਪ ਕਹਿ ਕੇ ਤੁਸੀਂ ਚੀਜ਼ਾਂ। ਪਾਓ ਵੀ ਇਹਦੇ ਚ ਤੁਸੀਂ ਕਰੀਮ ਘੱਟ ਪਾਣੀ ਏ ਇਹਦੇ ਚ ਇਹ ਘੱਟ ਪਾਣੀ ਏ। ਅਸੀਂ ਤੇ ਅਸੀਂ ਤੇ ਫਰੂਟਸ ਵਾਲਾ ਬਣਵਾਣੇ ਹਾਂ ਪਾਈਨ ਐਪਲ। ਐੱਪਲ ਦਾ ਤੁਸੀਂ ਕਦੀ ਬਣਵਾਓਗੇ ਨਾ।
ਲਾਸਟ ਟਾਇਮ ਫਰੂਟਸ ਵਾਲਾ ਬਣਵਾਇਆ ਸੀ ਅਸੀ। ਟੇਸਟੀ ਹੁੰਦਾ ਅੱਛਾ ਹੁੰਦਾ ਬਟ ਮੈਂ। ਸੋਚ ਰਹੀ ਸੀ ਕੁਛ ਨਵਾਂ ਕੁਛ ਬੱਚੇ ਨੂੰ ਥੋੜਾ ਹੋਰ ਹਟ ਕੇ ਕੋ ਚੀਜ਼। ਹੋ ਜਾਏ ਤਾਂ ਮੈਂ ਕਿਹਾ ਚਲੋ। ਕੋ ਸ ਲ
ਅੱਜ ਕੱਲ੍ਹ ਤੇ ਬਸ ਡਰਾਈ ਫਰੂਟ ਵਾਲਾ ਹੈ ਯਾ ਫਿਰ ਮਿਕਸ ਫਰੂਟ ਵਾਲਾ ਹੈ ਪਰ ਬੱਚਿਆਂ ਨੂੰ ਇਹ ਸਭ ਚੀਜ਼ਾਂ ਨਾ ਚੰਗੀਆਂ ਲੱਗਣ।
ਨਹੀਂ ਚੰਗੇ ਰਦੇ ਬੱਚਿਆਂ ਨੇ ਹ ਫਲਾਵਰ ਲ। ਇੱਕ ਬਰਥਡੇ ਤੇ ਇੰਨਾ ਪੰਗਾ ਪਾਇਆ ਮੁਝੇ ਡੋਰੇਮੋਨ ਵਾਲਾ ਹੀ ਚਾਹੀਏ।
ਹਾਂ ਬੱਸ।
ਉਹ ਉਹ ਸ਼ੋਪ ਵਾਲੇ ਦੇਖ ਲੈਂਦੇ ਨੇ ਡੋਰੇਮੋਨ ਉਹ ਫਿਰ ਕੋਸਟਲੀ ਬਣਾਉਂਦੇ ਨੇ ਚੀਜ਼।
ਕੋਸਟਲੀ ਬਣਾਉਂਦੇ।
ਸੌ ਰੁਪਇਆ ਇਹਨਾਂ ਦੀ ਆਪਣੀ ਬਣ ਜਾਂਦੀ ਹੈ ਡੋਰੇ ਮੁੋਨ ਚ ਹੀ ਡੋਰੇ ਲਿਆਂਦਾ ਫਿਰ ਡੋਰੇਮੋਨ। ਕਲਰ ਫੁਡ ਪਾਉਂਦੇ ਜਿਆਦਾ ਡੋਰੇਮੋਨ ਬਲੂ ਕਲਰ ਦਾ ਪੂਰਾ ਸੀਗਾ ਕੇਕ। ਮੈਨੂੰ ਤੇ ਕਲਰ ਵੇਖ। ਕਿ ਵਹਿਮ ਆਵੇ ਕਿ ਕਲਰ ਇਹ ਖਾਣ ਵਾਲਾ ਕਲਰ ਏ, ਫੇਰ ਕੀ ਕਰੀਏ ਬੱਚੇ ਦੀ ਜਿੱਦ ਅੱਗੇ ਕਰਨਾ ਪਿਆ।
ਹਾਂ, ਸਹੀ ਗਲ ਹੇਗੀ ਏ।
ਬੱਚਾ ਖੁਸ਼।
ਬੱਚਾ ਖੁਸ਼ ਪਰ ਦੇਖ ਕੇੰ ਇੰਜ ਲੱਗਦਾ ਨਾਂ ਉਹਨੂੰ, ਹੱਥ ਤੇ ਵੀ ਲਗਾ ਉਹ ਤੇ ਕਲਰ ਚਿਪਕ ਜਾਂਦਾ।
ਹਾਂ ਤੇ ਕਿੰਨਾ ਥੋੜ੍ਹੇ ਮਨ ਚ ਆਉਂਦੇ ਵਿਚਾਰ ਪਤਾ ਨਹੀਂ ਫੂਡ ਕਲਰ ਕਿ ਕੀ ਐ ਕੀ ਨਈਂ ਐ।
ਸਾਡੇ ਤੇ, ਸਾਡੇ ਤੋਂ ਤੁਸੀਂ ਮੰਨਦੇ ਓ ਨਾਂ ਕਿਸੇ ਦਾ ਬਰਡੇ ਹੁੰਦਾ ਐ ਨਾਂ। ਇੱਕ ਕੇਕ ਨੀਂ, ਤਿੰਨ ਤੋਂ ਚਾਰ ਕੇਕ ਆ ਜਾਂਦੇ ਨੇਂ, ਸਾਡੇ ਬੱਚੇ ਇੰਨੇ ਫਿੱਟੇ ਦੇ ਨੇਂ।
ਇੱਥੇ ਵੀ ਉਹ ਨਾ ਉਹ ਮੇਰਾ ਵੱਡੇ ਵਾਲਾ ਬ ਬ ਬੇਟਾ ਏ ਨਾਂ, ਉਹਦੇ ਫਰੈਂਡਸ ਆ ਜਾਂਦੇ ਨੇਂ। ਉਹ ਛੋਟਾ-ਮੋਟਾ ਲਿਆਂ ਕੇ ਕੇਕ ਦੋ-ਤਿੰਨ, ਦੋ-ਤਿੰਨ, ਚਾਰ ਕੇਕ ਤੇ ਉਹਦੇ ਹੋਈ ਜਾਂਦੇ। ਪਰ ਇਸ ਤਾਂ, ਇਸ ਜਿਹੜਾ ਲਾਸਟ ਬਰਡੇ ਉਹਦਾ ਗਯਾ ਜਨਵਰੀ ਚ ਉਹਦਾ ਬਰਡੇ ਸੀ। ਉਹਨੇ ਕੀ ਡਿਸਾਈਡ ਕੀਤਾ ਕਿ ਮੰਮੀ ਮੈਂ ਤੇ ਇੱਥੇ ਰਹਿਣਾ ਈ ਨੀਂ। ਮੈਂ ਕਿਹਾ ਕਿਉਂ? ਮੈਂ, ਮੈਂ ਦਰਬਾਰ ਸਾਹਿਬ ਜਾਨਾ। ਹਾਂ, ਹਾਂਜੀ। ਮੈਂ ਕਿਹਾ ਚਲੋ ਅੱਛੀ ਬਾਤ ਐ, ਉਹ ਰੁਕਿਆ ਈ ਨੀਂ ਆਪਣੇ ਬਰਡੇ ਦੇ ਉੱਥੇ, ਦਰਬਾਰ ਸਾਹਿਬ ਚਲਾ ਗਿਆ।
ਉਹ ਸਭ ਤੋਂ ਵਧੀਆ, ਉਹ ਸਭ ਤੋਂ ਵਧੀਆ।
ਉਹ ਦਰਬਾਰ ਸਾਹਿਬ ਮੱਥਾ ਟੇਕ ਕੇ ਆ ਗਿਆ, ਮੈਨੂੰ ਵੀ ਖੁਸ਼ ਹੋਈ ਕਿ ਚਲੋ ਬੱਚਾ। ਅੱਛਾ ਇੱਥੇ ਬੇਅ ਕੇ ਕਰਨਾ ਕੀ ਸੀ। ਮੇਰੇ ਕੋਲ ਹਜ਼ਾਰ ਰੁਪਆ ਦੇ ਦਓ, ਦੋ ਹਜ਼ਾਰ ਫਰੈਂਡਸ ਨੂੰ ਪਾਰਟੀ ਦੇਣੀ ਕੇਕ ਵੇਸਟਏਜ ਕਰ ਮੈਂ ਕਿਹਾ, ਅੱਛਾ। ਕਹਿੰਦਾ ਮੰਮੀ ਮੈਂ ਕਿਹਾ ਜਾਓ। ਮੈਂ ਵੀ ਮਨਾ ਨ੍ਹੀਂ ਕੀਤਾ। ਮੈਂ ਕਿਆ ਜਾਓ। ਤੁਸੀਂ ਨਈਂ ਭੇਜਗੇ ਤਾਂ ਉਹਨੇਂ ਹਟਾ ਹੀ ੳਸਨੇ ਨਹੀਂ ਭੇਜੋਗੇ ਤੇ ਮੈਂ, ਮੈਂ ਕੱਲਾ ਚੱਲ ਜਾਂਗਾ, ਫਿਰ ਮੈਂ ਕਿਹਾ ਨਹੀਂ ਭੇਜਾਂਗੇ ਕਿਉਂ ਨਹੀਂ
ਪਿਛਲੇ ਮੰਥ ਤੁਹਾਡਾ ਕਾਕਾ ਉੱਥੇ ਮੇਰੇ ਨਾਲ ਹੇਮਕੁੰਟ ਸਾਹਿਬ ਵੀ ਜਾ ਕੇ ਆਇਆ ਵੇ।
ਹਾਂਜੀ, ਹਾਂਜੀ, ਹਾਂਜੀ।
ਹਾਂ ਮੈਂ ਤੁਹਾਡਾ ਸਟੇਟਸ ਦੇਖਿਆ ਸੀ।
ਹਾਂ ਹੁਣ ਥੋੜ੍ਹਾ ਵੱਡਾ ਹੋ ਗਿਆ ਨਾਂ ਵੀ ਚਲੋ, ਹੇਮੁੂਕੁੰਡ ਸਾਹਿਬ ਚਲੋ ਜਾਣਾ ਸੀ ਉੱਥੇ ਤੇ ਚਦ ਦੇਖੋ ਕੱਲਾ ਜਾ ਨਈਂ ਸਕਦਾ ਇਨਸਾਨ। ਇੱਕ ਫਰੈਂਡ ਸਰਕਲ ਸੀ ਹਾਂਜੀ ਅਸੀਂ ਗਏ ਸੀ, ਉਹ ਕਾਫੀ ਆਸਾਨ ਹੋ ਗਿਆ। ਬਟ ਹੁਣ ਬੜਾ ਮਨ ਏ ਦੁਬਾਰਾ ਜਾਣ ਦਾ। ਨੈਕਸਟ ਈਅਰ ਹੈ ਕੁਛ ਪਲਾਨਿਗ ਸੋਚਦਾ ਜੇ ਬਾਬੇ ਨੇਂ ਚਾਹਿਆ ਤੇ।
ਅਸੀਂ ਵੀ ਸੋਚ ਰਹੇ ਆਂ, ਨੈਕਸਟ ਈਅਰ ਪਿਛਲੇ। ਅ ਮੈਂ ਪਿਛਲੇ ਮ ਸਾਲ ਗਈ ਸੀ ਮੈਂ, ਇਸ ਵਾਰ
ਹਂ, ਨਈਂ ਅਸੀਂ ਇੱਕੋ ਵਾਰੀ ਗਏ ਆਂ ਕਾਫੀ ਦੇ ਬੱਚੇ ਛੋਟੇ ਸੀ। ਤੇ ਉਸਲੇ ਬੱਚੇ ਦੇ ਚੁੱਕ ਕੇ ਲਿਜਾਣ ਵਾਲੇ ਸੀ, ਹੁਣ ਤੇ ਚਲੋ ਬੱਚੇ ਸੁੱਖ ਨਾਲ ਆਪ ਚੱਲ ਸਕਦੇ ਆ।
ਚਲੋ ਕੋਈ ਨੀਂ ਨੈਕਸਟ ਟਾਈਮ ਪ੍ਰੋਗਰਾਮ ਬਣਾਓਗੇ ਤੇ ਸਾਨੂੰ ਤੁਸੀਂ
ਆ ਹਾਂਜੀ ਹਾਂਜੀ, ਜ਼ਰੂਰ ਜਰੂਰ, ਉਹ ਕਿਉਂਕਿ ਉੱਥੇ ਉੱਥੇ ਜਾਏ ਤੇ ਫਿਰ ਬੱਚਾ ਬੰਦਾ ਆਪਣੀ ਫੈਮਿਲੀ ਨਾਲ ਈ ਜਾਏ ਆ ਫਰੈਂਡ ਸਰਕਲ ਚ ਤਾਂ ਹੀ ਯਾਤਰਾ ਅੱਛਾ, ਅੱਛੀ ਤਰ੍ਹਾਂ ਕਟ ਸਕਦਾ ਸਫ਼ਰ ਬੰਦੇ ਦਾ।
ਹਾਂ ਕਿਉਂਕਿ ਕੱਠੇ ਹੋ ਕੇ ਜਾਵਾਂਗੇ ਤੇ ਮਜ਼ਾ ਵੀ ਆਏਗਾ ਥੋੜਾ, ਯਾਤਰਾ ਵੀ ਜਲਦੀ ਕੀ ਨਿਕਲ ਜਾਏਗੀ ਆਪਣੇ ਟਾਈਮ ਤੋਂ ਪਹਿਲੇ ਨਿਕਲ ਜਾਵਾਂਗੇ।
ਅਪਣੀ ਤਾਂ ਸਲਾਹ ਹੈਗੀ ਏ ਫੇਰ ਦੇਖੋ
ਹਂ, ਹਾਂ ਸਹੀ ਗੱਲ ਏ, ਜੇ ਬਾਬਾ ਜੀ ਬੁਲਾਨਗੇ ਤੇ ਪਕ
ਹਾਂਜੀ ਹਾਂਜੀ, ਪਕ ਹਾਂ, ਮਨ ਤੇ ਬਹੁਤ ਐ, ਉੱਥੇ ਕਿਆ ਹੀ ਬਾਬਾ ਜੀ ਵੀ ਜੇ ਗਈ ਆ ਨਾਂ ਮੈਨੂੰ। ਮੈਨੂੰ ੳਹ ਤ੍ਰਿਸ਼ਨਾ ਜਿਹੜੀ ਹੁੰਦੀ ਨਾਂ ਉਹ ਪੂਰੀ ਨੀਂ ਹੋਈ। ਮੇਰਾ ਮਨ ਇੱਕ ਵਾਰੀ ਜ਼ਿੰਦਗੀ ਚ ਇੱਕ ਵਾਰੀ ਦੁਬਾਰਾ ਬਾਬਾ ਜੀ ਬੁਲਾਓ। ਇੱਕ ਵਾਰੀ ਹੋਰ ਜਾਂਣ ਦੀ ਤਮੰਨਾ ਹੈਗੀ ਐ।
ਕੋਈ ਨਈਂ ਤੁਸੀ ਅਪਣੇ ਕਾਕੇ ਨੂੰ ਸਮਝਾਓ ਕਿ ਅੱਜ-ਕੱਲ ਜਿਹੜੇ ਕੇਕ ਏ ਨਾਂ ਬਣਵਾ ਏਨਾਂ ਤੇ ਕੋਈ ਅ ਮਿਕਸ ਵੈਜੀ ਤੇ ਉਹ ਫਰੂਟਸ ਵਾਲਾ, ਡਰਾਈ ਫਰੂਟ ਵਾਲਾ, ਇਹ ਨਾ ਕਰੀਮ ਵਾਲਾ ਨਾਂ ਬਣਵਾਇਆ ਜੇ। ਅੱਜ ਕੱਲ੍ਹ ਕਰੀਮ ਇਹ ਨਾ ਬਹੁਤ ਨੁਕਸਾਨ ਕਰਦੀ ਹੈ ਬੱਚ
ਬਹੁਤ ਨੁਕਸਾਨ ਕਰਦੀ ਹੈ ਪਰ ਬੱਚੇ ਨਹੀਂ ਸਮਝਦੇ ਨਾ ਬੱਚੇ ਅੱਗੇ ਮੇਰਾ ਤੇ ਮਨ ਹੀ ਨਹੀਂ ਹੁੰਦਾ ਕੇਕ ਲਿਆਣ ਦਾ ਮੈਂ ਤੇ ਕਹਿੰਨੀ ਹਾਂ ਅਸੀਂ ਕੁਛ ਘਰ ਦਾ ਕਰੀਏ। ਘਰ ਬਣਾ ਲਈ ਕੋਈ ਚੀਜ਼ ਪਰ ਬੱਚੇ ਕੇਕ ਬਗੈਰ ਮੰਨਦੇ ਹੀ ਨਹੀ।
ਕੋਈ ਨੀ ਫੇਰ ਤੁਸੀਂ ਕੋਈ ਅੱਛੀ ਜਿਹੀ ਮਤਲਬ ਕੀ ਅੱਛੀ ਨਾਮਚੀਨ ਬੈਕਰੀ ਹੋਏਗੀ ਨਾ ਜਿਹੜੀ, ਉਰੇ ਤੇ ਜਾਇਆ ਜੇ ਅੱਛੀ ਦੁਕਾਨ ਤੋਂ ਲਿਆਇਆ ਜੇ ਅਸੀਂ ਤੇ ਲਿਆਦੇ ਹਾਂ ਸਾਡਾ ਕਦੀ ਖਰਾਬ ਅੱਜ ਤੱਕ ਤੱਕ ਕਦੀ ਖਰਾਬ ਨੀ ਨਿਕਲਿਆ ਸਭ ਨੇ ਤਾਰੀਫ਼ ਹੀ ਕੀਤੀ ਏ।
ਰਹਿੰਦੇ ਸੀ ਉੱਥੇ ਤਾਂ ਕਦੀ ਨੀ ਨਿਕਲਿਆ ਇੱਥੇ ਅਸੀਂ ਨਵੇਂ ਨਵੇਂ ਆਏ ਸੀ ਸ਼ਾਇਦ ਉਹਨੇ ਨਵਾਂ ਦੇਖਿਆ ਉਮਰ, ਤੈਨੇ ਸੋਚਿਆ ਪਿਆ ਦਾ। ਸੀ ਅਗਲੇ ਨੇ ਸੋਚਿਆ ਚਲੋ ਮੇਰੀ ਚੀਜ਼ ਲੱਗ ਜਾਏਗੀ, ਤੇ ਦੇ ਤਾਂ ਅਗਲੇ ਨੇ ਇਹ ਵੀ ਸਾਡੇ ਵਿਆਹੀ ਦੁਆਰਾ ਸ਼ੋਪ ਹੀ ਚੇਂਜ ਕਰਤੀ ਸੀ ਦੁਬਾਰਾ ਉਹਦੇ ਕੋਲ ਗਏ ਵੀ, ਬਾਹਰ ਸੁੁੱਟਿਆ ਸਾਰਾ ਬੱਚਿਆਂ ਮੂਡ ਤੱਕ ਖ਼ਰਾਬ ਹੋ ਜਾਂਦਾ ਨਾ ਫੇਰ ਬੱਚੇ ਦਾ।
ਕੋਈ ਨੀ ਮੇਰੇ ਕੋਲ ਇੱਕ ਬੈਟਰੀ ਦਾ ਕਾਰਡ ਹੈਗਾ ਮੈਂ ਲੱਭ ਕੇ ਤੁਹਾਨੂੰ ਨਾ ਉਹਦੀ ਵਟਸਐਪ ਤੇ ਫੋਟੋ ਪਾਵਾਂਗੀ। ਹਾਂ ਫੇਰ ਤੁਸੀਂ ਉਹਦੇ ਨਾਲ ਗੱਲ ਕਰਕੇ ਦੇਖ ਲਓ ਜੇ ਤੁਹਾਨੂੰ ਠੀਕ ਲੱਗੇ ਤਾਂ ਉੱਥੇ ਬਣਵਾ ਲਿਆ ਜੇ ਠੀਕ ਏ ਨਾ।
ਤਾਂ ਹੀ ਮੈਂ ਪੁੱਛਿਆ ਮੈਂ ਕਿਹਾ ਚਲੋ ਕਿਸੇ ਕੋਲੋਂ ਲੈਨੇ ਆ ਗਿੱਸ ਚਲੋ ਕਿੱਥੋਂ ਬਣਵਾਈਏ ਕੋਈ ਅੱਛੀ ਚੀਜ਼ ਬਣ ਜਾ ਜੇ। ਬੱਚਾ ਖਾਏ ਬੱਚੇ ਨੂੰ ਕੁਛ, ਅੱਛੀ ਚੀਜ਼ ਤੇ ਜਾਏ ਨਾ ਅੰਦਰ।
ਹਾਂਜੀ-ਹਾਂਜੀ ਕੋਈ ਨੀ ਤੁਸੀਂ ਮੈਨੂੰ ਕਰਿਆ ਜੇ ਮੈਂ ਤੁਹਾਨੂੰ ਵਟਸਐਪ ਤੇ ਭੇਜ ਦੇਵਾਂਗੀ ਠੀਕ ਏ। ਹਾਂ ਚਲੋ ਜੀ ਠੀਕ ਸਤਿ ਸ੍ਰੀ ਅਕਾਲ।